ਹੈਲੋ! ਹੈਲੋ!
ਹਾਂਜੀ। ਹੈਲੋ, ਅਵਾਜ ਨੀ ਆ ਰੀ ਜੀ?
ਸਸ਼ ਸ਼੍ਰੀ ਕਾਲ ਜੀ, ਸਸ਼ ਸ਼੍ਰੀ ਕਾਲ। ਹੁਨ ਆ ਰੀ ਅਵਾਜ, ਹੈਲੋ ਵਾਜ ਆ ਰੀ ਐ, ਹੈਲੋ ਅਵਾਜ ਆ ਰੀ ਏ?
ਅਵਾਜ ਈ ਤਾ ਘਟ ਹੈਗੀ ਐ ਜੀ, ਬੋਤ ਘਟ ਏ।
ਕੋਈ ਨੀ ਜੀ ਓ ਤੁਹਾਡੇ ਫੋਨ ਦੀ ਘਟ ਹੋਨੀ ਏ ਅਵਾਜ ਥੋੜੀ।
ਹਾਂਜੀ!
ਤੁਆਡੇ ਫ਼ੋਨ ਦੀ ਤਾਂ ਨੀ ਘਟ ਅਵਾਜ?
ਹਾਂਜੀ-ਹਾਂਜੀ ਮੈਂ ਦੇਖ ਰੀ ਆਂ ਚੈੱਕ ਕਰ ਰੀ ਆਂ, ਹਾਂਜੀ। ਹਾਂ ਤੇਜ ਕਰ ਰੀ ਆਂ ਇੱਕ ਮਿੰਟ, ਹੋ ਗਈ ਏ ਸੈ਼ਦ ਆਹੋ ਸਾਰੀ। ਹਾਂਜੀ-ਹਾਂਜੀ ਨਹੀ ਅਵਾਜ ਤੇ ਤੇਜ ਏ, ਮੇਰੀ ਫੁੱਲ ਹੈਗੀ ਏ ਜੀ।
ਓਕੇ, ਆ ਰੀ ਏ ਵੈਸੇ ਮੇਰੀ ਅਵਾਜ਼ ਹੁਨ?
ਹਾਂਜੀ-ਹਾਂਜੀ, ਆਰੀ ਆ, ਆਰੀ, ਆਰੀ, ਆਰੀ।
ਸਸ਼੍ਰੀ ਕਾਲ ਜੀ, ਹੋਰ ਕੀ ਹਾਲ-ਚਾਲ ਨੇ ਤੁਹਾਡੇ?
ਸਸ਼੍ਰੀ ਕਾਲ ਭੈਨਜੀ ਜੀ, ਨੀ ਠੀਕ-ਠਾਕ ਵਦੀਆ, ਤੂਸੀ ਕਿਵੇਂ ਯਾਦ ਕੀਤਾ ਭੈਨਜੀ ਜੀ?
ਮੈਂ ਬਾਸ ਬੈਠੀ ਸੀ ਐਵੇਂ ਈ ਤੂਆਡੀ ਯਾਦ ਆਈ, ਮੈਂ ਕਿਆ ਬੜੇ ਦਿਨ ਹੋ ਗਏ ਨੇ ਗੱਲ ਨੀ ਹੋਈ। ਤੂਆਡੇ ਨਾਲ, ਚਲ ਤੂਆਨੂੰ ਫੋਨ ਕਰਨੀ ਆਂ। ਹੋਰ ਬੱਚੇ ਵਗੈਰਾ ਸਬ ਵਦੀਆ ਤੂਆਡੇ?
ਹਾਂਜੀ-ਹਾਂਜੀ, ਵਦੀਆ-ਵਦੀਆ ਭੈਨਜੀ ਜੀ, ਹਾਂਜੀ।
ਹੋਰ ਸੁਨਾਓ ਕੀ ਕਰਦੇ ਸੀ ਤੂਸੀ ਅੱਜ-ਕਲ, ਬੜੇ ਦਿਨ ਹੋਗੇ ਤੂਸੀ ਤਾਂ ਫੋਨ ਈ ਨੀ ਕੀ ਤਾਂ, ਯਾਦ ਈ ਨੀ ਕੀਤਾ ਸਾ
ਓ ਬੱਸ ਭੈਣ ਜੀ, ਬੱਚਿਆ'ਚ ਈ ਉਲਝੇ ਰੈਂਨੇ ਆ, ਬੱਚੇ ਬਸ ਪੁੱਛੋ ਈ ਨਾ ਕੁੱਛ। ਛੋਟੇ-ਛੋਟੇ ਬੱਚੇ ਹੈਗੇ ਨੇ, ਨਿਆਨੇ ਮੇਰੇ, ਇੰਨਾ ਤੰਗ ਕਰਦੇ ਨੇ, ਕੀ ਦੱਸਾਂ ਤੂਆਨੂੰ ਮੈਂ।
ਅੱਛਾ-ਅੱਛਾ ਕਿਹੜੀ ਕਲਾਸ ਇਚ ਨੇ ਹਲੇ, ਛੋਟੇ ਨੇ ਬੱਚੇ?
ਹਾਂਜੀ, ਹਜੇ ਛੋਟੇ ਹੈਗੇ ਨੇ, ਹਲੇ ਤਾਂ ਇੱਕ ਫਸਟ ਇਚ ਪੜਦਾ ਮੁੰਡਾ ਤੇ ਕੁੜੀ ਮੇਰੀ ਹਜੇ ਵੱਡੀ ਹੈਗੀ ਐ ਉਦੇ ਮੁੰਡੇ ਤੋਂ, ਤੇ ਓ ਆਏ ਅ ਥਰਡ ਇਚ ਹੈਗੀ ਐ।
ਅੱਛਾ-ਅੱਛਾ ਲੜਾਈ ਬੜੇ ਕਰਦੇ ਨੇ ਇਕ ਤਾਂ ਨਿਆਣੇ ਮੇਰੇ ਵੀ ਅਪ
ਹਾਂਜੀ-ਹਾਂਜੀ ਓ ਵੀ, ਬੱਚੇ ਵੀ ਯਾਦ ਕਰਦੇ ਪੇਸੀ ਕੈਂਦੇ ਸੀ ਓ ਪੈਂ ਮਾਸੀ ਜੀ ਨੂੰ ਗੀ ਯਾਦ ਕਰਦੇ ਪੈਸੀ, ਕੈਂਦੇ ਸੀ ਆਏ ਨੀ ਮਾਸੀ ਬੜੇ ਦਿਨ ਹੋਗੇ, ਮੈਂ ਕੇਆ ਮੈਂ ਕਹਾਂਗੀ ਭੈਨ ਜੀ ਨੂੰ ਪਤਾ ਨੀ ਕੀ ਗੱਲ ਆਂਦੇ ਈ ਨੀ ਸਾਡੇ ਘਰ, ਚੱਕਰ ਈ ਨੀ ਲਗਦਾ ਓਨਾ ਦਾ?
ਨਈਂ-ਨਈਂ, ਐਹੋ ਜੀ ਕੋਈ ਗੱਲ ਨੀ, ਮੈਂ ਤਾਂ ਸਗੋਂ ਤੂਆਨ ਦੱਸਦੀ ਪਿਆਂ ਮੇਰੇ ਤਾਂ ਨਿਆਣੇ ਵੀ ਵੱਡੇ ਨੇ ਥੋੜੇ। ਇੱਕ ਥਰਡ ਏਚ ਏਕ ਗੁੜੀਆ ਤੇ ਮੁੰਡੇ ਹੋਨੈ ਨਾਈੰਨਥ ਇਚ, ਤਾਂ ਵੀ ਵੇਖਲੋ ਅਪਨਾ ਐਨੀ ਲੜਾਈਆਂ ਕਰਦੇ ਨੇ, ਮੈਂ ਤੂਆਨ ਕੀ ਦੱਸਾਂ, ਇੱਕ ਤੇ ਏਨਾਂ ਦੀ ਛੁੱਟੀਆਂ ਪਾ ਦਿੱਤੀਆਂ ਨੇ। ਹੈਂ, ਸੂਕੂਲ ਦੀ ਛੁੱਟੀਆਂ ਪਾਈਂਐਨ ਐ ਮ੍ਹੀਨੇ ਦੀਆਂ, ਤੇ ਇਹਨਾਂ ਨੇ ਜੋ ਲੜਾਈ ਕਰ-ਕਰਕੇ, ਸ਼ਰਾਰਤਾਂ ਕਰ-ਕਰਕੇ ਸਾਰਾ ਉੱਦਮ ਮਚਾਏਆ ਹੋਏਆ, ਘਰ ਦਾ ਸਮਾਨ ਐ ਏਥੇ, ਓਥੇ ਕਰ ਦੇਂਦੇ ਨੇ, ਐਨਾਂ'ਚ ਈ ਉਲਝੇ ਰੈਨੇ ਆਂ ਅਸੀ।
ਹਾਂਜੀ-ਹਾਂਜੀ, ਨਹੀਂ।
ਫੇਰ ਤੂਆਡੀ ਯਾਦ ਆਈ ਮੈਨੂੰ, ਮੈਂ ਕੇਆ ਚੱਲ ਫੋਨ ਕਰਾਂ ਬੜੇ ਦਿਨ ਹੋਗੇਨ ਨਾਲੇ ਤੂਆਡੇ ਵੱਲ ਨਾ ਚੱਕਰ ਈ ਨੀ ਲਗਦਾ ਇਕ ਤੂਸੀ ਰੈਂਦੇ ਬੜੇ ਦੂਰ ਓ।
ਹਾਂਜੀ-ਹਾਂਜੀ ਭੈਨ ਜੀ, ਬੋਤ ਦੂਰ ਚਲੇ ਗੇਆ ਕੀ ਕਰੀਏ ਹੁਨ, ਜਿੱਥੇ ਮੇਰੇ ਘਰ ਆਲੇ ਦਾ ਕੰਮ ਹੋਏਗਾ, ਹੁਨ ਮੈਨ ਓ ਉਥੇ ਈ ਤਾਂ ਜਾਨਾ ਪਏਗਾ ਭੈਨ ਜੀ ਕੀ ਕਰਾਂ? ਉਨਾਂ ਦਾ ਕੰਮ ਈ ਬਸ ਐਂਜ ਈ ਹੈਗਾ ਵੇ।
ਅੱਛਾ-ਅੱਛਾ, ਬਾਕੀ ਸਭ ਕੰਮ ਵਗੈਰਾ ਠੀਕ? ਚਲ ਰਹੇ ਓ
ਹਾਂਜੀ-ਹਾਂਜੀ-ਹਾਂਜੀ, ਵਧੀਆ-ਵਧੀ ਧੀਆ ਵਧੀਆ ਭੈਣਜੀ, ਹਾਂਜੀ, ਕਿੱਥੇ ਘੁੰਮਣ ਦਾ ਪ੍ਰੋਗਰਾਮ ਬਣਾਓ ਜੀ ਕਿੱਥੇ ਚਲੀਏ ਘੁੰਮਣ, ਛੁੱਟੀਆਂ ਤਾਂ ਹੈਗੀਆਂ ਬਚ ਚੇ ਤਾਂ ਵੈਸੇ ਹੀ ਤੰਗ ਕਰਦੇ ਰਹਿੰਦੇ ਨੇਂ, ਸਾਰਾ ਦਿਨ ਦੁਖੀ ਕਰਦੇ ਨੇ।
ਸਗੋਂ ਮੈਂ ਵੀ ਸੋਚ ਹੀ ਰਹੀ ਸੀ ਤੁਵਾਨੂੰ ਫੋਨ ਕਰੀਏ, ਅਪਨਾ ਪਲੈਨ-ਪਲੂਨ ਕਰੀਏ ਕਿ ਥੇ ਘੁੰਮਣ ਜਾਈਏ ਨਾਲੇ, ਮਿਲਾਪ ਵੀ ਹੋਜੇਗਾ ਹੈਨਾ ਐ ਐਸੀਂ ਭਾੰਨੇ ਮਿਲ ਲਵਾਂਗੇ, ਕਿੰਨੇ ਦਿਨ ਹੋ ਈ ਗਏ ਨੇ, ਨਾਲ ਬੱਚੇ ਵੀ ਖੁਸ਼ ਹੋ ਜਾਣਗੇ।
ਚ ਰਹੀ ਸੀ ਅੰਮ੍ਰਿਤਸਰ ਦੇ ਦਰਸ਼ਨ ਨਹੀਂ ਕੀਤੇ, ਗੁਰਦੁਆਰੇ ਚਲੋ, ਤੇ ਗੁਰਦੁਆਰੇ ਈ ਦਰਸ਼ ਸ਼ਨ ਕਰ ਆਈਏ, ਬਹੁਤ ਚਿਰ ਹੋਗਿਆ, ਅਬ ਇੰਨਾ ਟਾਈਮ ਹੋਗਿਆ ਐ। ਤੁਸੀ ਪੁੱਛੋ ਹੀ ਨਾ ਕੁਛ, ਬਸ ਇੰਨਾ ਦਿਲ ਕਰਦਾ ਐ ਜਾਨ ਦਾ, ਕੀ ਕਰੀਏ ਬਸ? ਮੌਕਾ ਈ ਨਹੀਂ ਮਿਲਦਾ, ਕਈ ਵਾਰ ਬੱਚਿਆਂ'ਚ ਉਲਝੇ ਰਹਿੰਨੇਂ ਆਂ ਕਦੀ ਕੋਈ ਕੰਮ, ਕਦੀ ਕੋਈ ਕੰਮ, ਬਸ ਪੁੱਛੋ ਹੀ ਨਾ ਕੁਛ ਤੁਸੀ
ਤੇ ਹੋਰ! ਮੈਂ ਆਪ ਸੋਚ ਰਹੀ ਸੀ। ਦਰਬਾਰ ਸਾਹਿਬ ਚੱਲਨੇ ਆਂ, ਨਾਲੇ, ਬਾਬਾ ਜੀ ਦੇ ਦਰਸ਼ਨ ਵੀ ਹੋ ਜਾਣਗੇ ਬਚ ਬੱਚੇ ਵੀ ਖੁਸ਼ ਹੋ ਜਾਣਗੇ, ਨਾਲੇ ਘੁੰਮਣ ਦਾ ਘੁੰਮਣਾ ਵੀ ਹੋ ਜਾਏਗਾ ਹੋਰ ਕੀ
ਹਾਂਜੀ-ਹਾਂਜੀ ਭੈਣ ਜੀ।
ਨਾਲੇ ਮੈਂ ਤੁਹਾਨੂੰ ਦੱਸਨੀਂ ਹਾ, ਇਹਦਾ ਸਾਰਾ ਸਿਸਟਮ ਨਾ, ਅਸੀ ਸੋਚ ਰਹੇ ਹਾਂ, ਦਰਬਾਰ ਸਾਹਿਬ ਜਾਣਾ ਤਾਂ ਵੇ ਹੁਣੇ ਪੰਜ- ਦਸ ਦਿਨਾਂ ਤੱਕ ਨਾ ਚੱਲਾਂਗੇ। ਨਾਲੇ ਉੱਥੇ ਨਾ ਬਾਰਾਂ ਮਹੀਂਨੇ ਗਰਮੀ ਰਹਿੰਦੀ ਜੇ, ਏ ਸੀ ਚੱਲਦੇ ਨੇ ਬਾਰਾਂ ਮਹੀਨੇ ਤੇ ਆਪਣਾ ਤੁਸੀਂ ਤਿਆਰ- ਤਿਆਰੀ ਵਗੈਰਾ ਕਰੋਗੇ ਨਾ, ਤੇ ਗਰਮੀ ਦੇ ਕੱਪੜੇ ਹੀ ਰੱਖਣਾ ਜਿਵੇਂ, ਅਸੀਂ ਜਾਣਾ ਏ ਨਾ ਤੇ ਕਈ ਵਾਰੀ ਇਹ ਹੁੰਦਾ ਏ, ਬੰਦਾ ਦਿਵਾਲੀ ਕੋਲ ਵੀ ਜਾਏ ਤੇ, ਬੰਦਾ ਸੋਚਦਾ ਏ ਚੱਲ ਹੁਨ ਤਾ ਠ ਠੰਡ, ਆ ਗਈ ਆਪਨਾ ਪਰ ਉੱਥੇ ਦਾ ਮੌਸਮ ਨਾ ਇਹੋ ਜਿਹਾ ਵੇ, ਬਾਰਾਂ ਮਹੀਨੇ ਗਰਮੀ ਰਹਿੰਦੀ, ਬਾਰਾਂ ਮਹੀਨੇ ਏ ਸੀ ਚੱਲਣਗੇ ਉੱਧਰ। ਠੀ ਕ ਹੈ
ਹਾਂਜੀ, ਨਹੀਂ ਭੈਣ ਜੀ, ਜੀ ਉਹ ਤਾਂ ਮੈਨੂੰ ਲੱਗਦਾ ਹਜ਼ੂਰ ਸਾਹਿਬ ਹੋਏਗਾ, ਤਾਂ ਦਰਬਾਰ ਸਾਹਿਬ ਤਾ ਸਾਡੇ ਅੱਖਣ ਹੀ ਹੋਨਾ ਵੇ, ਬਿਲਕੁਲ ਹੀ ਜਿਵੇਂ, ਅਸੀਂ ਪੰਜਾਬ ਵਿੱਚ ਰਹਿਣੇ ਹਾਂ, ਲੁਧਿਆਣੇ ਵਗੈਰਾ ਦਰਬਾਰ ਸਾਹਿਬ, ਤਾਂ ਇੰਜ ਹੀ ਹੁੰਦਾ ਵੇ ਕਿਉਂਕ, ਉਹ ਤਾ ਹਜ਼ੂਰ ਸਾਹਿਬ ਹੈਗਾ ਏ, ਉਹ ਬੋਬੇ ਦੀ ਸਾਈਡ, ਹੈ ਨਾ ਉਸ ਸਾਈਡ ਹੈ
ਤੁਸੀ ਇਹ- ਇਹ ਦਰਬਾਰ ਸਾਹਿਬ ਦੀ ਗੱਲ ਕਰ ਰਹੇ ਹੋ, ਜਾਣ ਵਾਸਤੇ ਨਹੀਂ-ਨਹੀਂ ਅਸੀ ਤਾ ਹਜ਼ੂਰ ਸਾਹਿਬ, ਜਾਣਾ ਜੇ ਇਹ ਪੰਜ-ਦਸ ਦਿਨਾਂ ਤੱਕਣ, ਤੁਸੀਂ ਵੀ ਚਲੋ ਨਾਲ ਸਾਡੇ
ਦਸ ਓਹ ਤੇ ਹਜੂਰ ਸਾਹਿਬ ਨਾ ਬਹੁਤ, ਦੂਰ ਪੈ ਜਾਂਦਾ ਨਾ, ਬੜਾ ਔਖਾ ਹੋ ਜਾਂਦਾ ਪਤਾ ਕੀ ਗੱਲ ਏ? ਪਹਿਲੇ ਬੜੀ ਤਿਆਰੀ ਕਰਨੀ ਪੈਂਦੀ ਹੈ ਐ, ਦਾ ਹਜ਼ੂਰ ਸਾਹਿਬ ਵਾਸਤੇ, ਤਾਂ ਇੱਕ ਹਫ਼ਤਾ ਪਹਿਲੇ ਤਿਆਰੀ ਕਰਨੀ ਪੈਂਦੀ ਐ
ਤਾਂ ਹੀ ਤਾਂ ਮੈਂ, ਤੁਹਾਨੂੰ ਦੱਸਨੀ ਆਂ ਭੈਣ ਜੀ, ਦਸ ਦਿਨਾਂ ਤੱਕ ਨ ਚੱਲਨੇਂ ਹਾਂ, ਅਸੀਂ ਪਹਿਲੇ ਹਜ਼ੂਰ ਸਾਹਿਬ ਵੀ ਹੋ ਕੇ, ਆਉਨੇਂ ਹਾਂ ਆਪਣਾ ਇਹ ਦਰਬਾਰ ਸਾਹਿਬ ਤਾਂ, ਅੰਮ੍ਰਿਤਸਰ ਤਾਂ ਸੀ। ਥੋੜੇ ਦਿਨਾਂ ਤੱਕ ਨ ਵੇਖ ਲਾਂਗੇ, ਹਾਲੇ ਸਾਡੀ ਪਲੈਨਿੰਗ ਨਾ ਇੱਥੇ, ਹਜ਼ੂਰ ਸਾਹਿਬ ਜਾਨ ਦੀ ਐ
ਦੱਸੋ! ਫੇਰ ਤੁਸੀ ਨਾਲ ਚੱਲੋ ਸਾਡੇ ਕੋਈ ਗੱਲ ਨਹੀਂ, ਅਸੀਂ ਟਰੇਨਾਂ ਤੇ ਟਿਕਟਾਂ ਬੁੱਕ, ਕਰਾਨੀਆਂ ਨਾਲੇ ਆਪਨੀਆਂ
ਓਔ, ਅੱਛਾ ਭੈਣ ਜੀ! ਜੀ ਚਲੋ ਓਹ ਤਾਂ ਮੈਂ ਹੁਨ ਇਨਾਂ ਕੋਲ ਪੁੱਛ ਕੇ ਹੀ ਦੱਸਾਂਗੀ ਨਾਂ, ਆਪਣੇ ਘਰ ਵਾਲੇ ਕੋਲ ਕੀ ਕਰਾਂ? ਪਹਿਲੇ ਤਾ ਘਰ ਆਲੇ ਦੀ ਇਜਾਜਤ ਲੈਣੀ ਪਏਗੀ ਨਾ, ਇਹਨਾਂ ਕੋਲੋ ਪੁੱਛਣਾ ਪਏਗਾ ਹਾਂਜੀ ਬਈ ਮੈਂ ਜਾ ਸਕਨੀਂ ਆ ਕਿ, ਨਹੀਂ? ਯਾ ਤੁਸੀ ਚੱਲੋਗੇ ਨਾਲ ਫਿਰ
ਕਹਿੰਨੀਂ ਆਂ ਇਹਨਾਂ ਨੂੰ, ਵੀ ਨਾਲ ਲੈ ਜਾਓ, ਵੀਰ ਜੀ ਨੂੰ ਵੀ ਖੁਸ਼ ਹੋ ਜਾਣਗੇ ਉਹ ਵੀ।, ਨਾਲੇ ਆਪਨਾ ਦਰਸ਼ਨ ਕਰ ਲੈਨਗੇ ਹੋਰ ਕੀ
ਹਾਂ! ਸਹੀ ਗੱਲ ਏ, ਹਾਂ! ਹਾਂ! ਨਹੀਂ, ਮੈਂ ਪੁੱਛਾਂਗੀ ਇਹਨਾਂ ਕੋਲੋ ਪੁੱਛ ਕੇ, ਮੈਂ ਜੁਰੂਰ ਦੱਸਾਂਗੀ ਤੁਹਾਨੂੰ ਫਿਰ ਫ ਕੋਲ ਕਰਾਂਗੀ, ਦੱਸਾਂਗੀ ਮੈਂ ਤੁਹਾਨੂੰ, ਕੀ ਇਹ ਜਾਂਦੇ ਨੇਂ ਕੀ ਕਿ ਨਹੀਂ ਜਾਂਦੇ, ਜਾ ਮੈਨੂੰ ਭੇਜਦੇ ਨੇ
ਚਲੋ ਕੋਈ ਗੱਲ ਨੀ, ਮੈਂ ਨਾ ਇਹਨਾਂ ਨਾਲ ਗੱਲ ਕਰਨੀ ਆ, ਤੁਸੀਂ ਮੇਰੀ ਗੱਲ ਸੁਣੋ, ਪਹਿਲੇ ਅਸੀ ਹਜ਼ੂਰ ਸਾਹਿਬ, ਚੱਲਣੇ ਆਂ
ਕੀਤੀ,
ਮੈਂ ਸ਼ੋਪਿੰਗ ਦੱਸਨੀ ਆ ਤਾਨੂੰ ਹਾਲੇੇ, ਪਹਿਲੇ ਮੇਰੀ ਗੱਲ ਸੁਣੋ, ਅਸੀਂ ਨਾ ਪਹਿਲੇ ਹਜ਼ੂਰ ਸੈਬ ਚੱਲਨੇ ਆ ਠੀਕ ਏ, ਫੇਰ ਦੇਰ ਥੋੜੀ ਦੇਰ ਬਾਅਦ ਅਸੀਂ ਅਪਨਾ, ਅੰਮ੍ਰਿਤਸਰ ਦਾ ਵੀ ਪਲੈਨ ਬਨਾਵਾਂਗੇ।
ਹਾਂ-ਹਾਂ ਜ਼ਰੂਰ-ਜ਼ਰੂਰ ਭੈਣ ਜੀ- ਜੀ ਅੰਮ੍ਰਿਤਸਰ ਬਨਾਵਾਂਗੇ ਮੈਂ ਜ਼ਰੂਰ
ਤੇ ਅਸੀਂ ਸ਼ੋਪਿੰਗ ਦੀ
ਹਾਂਜੀ- ਹਾਂਜੀ ਭੈਜੀ ਜੀ-ਜੀ ਨਈ ਮੈਂ ਕਿਆ ਚਲੋ ਪਹਿਲੇ ਮਤਲਬ ਕਿ, ਹੋ ਆਨੇ ਆ ਨਾ ਹਜ਼ੂਰ ਸਾਹਿਬ ਵਗੈਰਾ ਕਿ, ਓਨਾਂ ਦੇ ਵਸਤੇ ਵੀ ਤਾਂ ਕੱਪੜੇ ਚਾਈਦੇ ਨਾ ਭੈਜੀ ਕੀ ਕਰੀਏ, ਹੁਣ ਬਾਰ ਕਿੱਥੇ ਜਾਣੈ ਤੇ ਕੱਪੜੇ ਤਾਂ ਹੋਣੇ ਚਾਈਦੇ ਨਾ। ਇੱਕ ਦੋ ਸੂਟ ਹੋਨੇ ਚਾਈਦੇ ਨੇ, ਐ ਕਿ ਥੋੜੀ ਹੈਗਾ ਕਿ ਘਰ ਦੇ ਕੱਪੜੇ ਪਾ ਕੇ ਟੁਰ ਪਾਂਗੇ।
ਨਈ-ਨਈ ਅਸੀਂ ਮੈਂ ਤੁਆਨੂ ਦੱਸਦੀ ਤਾਂ, ਦਸ ਦਿਨ ਬਾਦ ਜਾਨੈ ਅਸੀਂ, ਦਸ ਦਿਨ ਐ ਦੋ ਚਾਰ ਦਿਨ ਅਪਨਾ ਸ਼ੋਪ ਸ਼ੋਪਿੰਗ ਈ ਕਰ ਆਨੇ ਆ ਦੱਸੌ, ਚੱਲਨੇ ਆ ਅਸੀਂ
ਤੁਸੀਂ ਜਾਓਗੇ ਨਾ ਮੈਨ ਦੱਸਨਾ ਜ਼ਰੂਰ, ਮੈਂ ਵੀ ਨਾਲ ਚੱਲ ਪਾਂਗੀ ਤੁਆਡੇ
ਠੀਕ ਏ ਜੀ, ਠੀਕ ਏ, ਅਸੀਂ ਅਪਨਾ ਸ਼ੋਪਿੰਗ ਚੱਲਨੇ ਆ ਕੱਲ ਈ ਚੱਲਨੇ ਆ ਸ਼ੋਪਿੰਗ ਦਸ-ਦਸੋ
ਹਾਂਜੀ-ਹਾਂਜੀ-ਹਾਂਜੀ-ਹਾਂਜੀ, ਹਾਂਜੀ ਮੈਨ ਇੱਕ ਵਾਰੀ ਕੋਲ ਜ਼ਰੂਰ ਕਰ ਲੈਨਾ ਤਾਂ ਕਿ ਮੈਂ ਅਪਨੀ ਤਿਆਰੀ ਕਰ ਰੱਖਾਂ ਨਾ ਬਈ, ਹਾਂਜੀ
ਅਗਰ ਤੁਸੀਂ ਫ੍ਰਰੀ ਔ ਤੇ ਦੱਸੋ ਮੈਨੂੰ, ਸ਼ੋਪਿੰਗ ਚੱਲਨੇ ਆਂ ਅਸੀ
ਹਾਂਜੀ-ਹਾਂਜੀ, ਜੇ ਤੁਸੀਂ ਕਓ ਤਾਂ ਮੈਂ ਘੰਟੇ ਤੱਕਣ ਵੀ, ਹੁਣ ਵੀ ਵੇਹਲੀ ਹੋ ਜਾਵਾਂਗੀ, ਬਸ ਰੋਟੀ-ਪਾਨੀ ਬਨਾਨਾ ਵੇ ਰੋਟੀ ਪਾਨੀ ਬਨਾ ਕੇ ਤੇ ਫਿਰ ਬਸ, ਮੈਂ ਚੱਲਦੀ ਆਂ, ਹਾਂਜੀ
ਮੈਂ ਤੁਹਾਨੂੰ ਨੀਆਂ ਸੀਂ ਨਾ, ਐ ਸਦਰ ਬਜ਼ਾਰ ਵਾਲੀ ਸਾਈਡ ਜਾਂਨੇ ਆਂ, ਐਥੇ ਦੋ ਨਵੀਂ ਦੁਕਾਨਾਂ ਖੁੱਲ੍ਹੀਆਂ ਨ ਨਾਲੇ ਮੇਰੀ ਜਾਨ ਪੇਚਾਨ ਇਚ ਨੇ ਬੰਦੇ ਹੈ, ਤੇ ਮੈਂ ਤੁਆਨੁ ਲੈ ਕੇ ਜਾਨੀ ਆ, ਬਿਲਕੁਲ ਵਦੀਆ ਕੱਪੜੇ ਨੇ ਉਨਾਂ ਕੋਲ ਹੈ, ਚਾਏ ਤੁਸੀਂ ਅਨਸਟਿਚ ਸੂਟ ਲੈ ਲੋ, ਚਾਏ ਤੁਸੀਂ ਸੀਤੇ ਸਵਾਏ ਲੈ ਲੋ। ਅਪਨੀ ਗੁੜੀਆਂ ਨੂੰ ਵੀ ਨਾਲ ਲੈ ਜਾਣਾ ਨਾਲੇ ਰੈਡੀਮੇਂਟ ਵੈਸਟਰਨ ਡਰੈਸਾਂ ਵੀ ਨੇ ਗੁੜੀਆਂ ਵਾਸਤੇ, ਠੀਕ ਏ ਨਾਲੇ ਕੱਪੜੇ ਤੇ ਮੈਂ ਵੀ ਲੈਣੇ ਈ ਨੇ, ਸ਼ੋਪਿੰਗ ਤੇ ਬਿਨਾਂ ਕੌਨ ਜਾਂਦਾ ਜੇ ਦੱਸ ਤੇ ਬਾਰ। ਅਪਨਾ ਸ਼ੋਪਿੰਗ ਕਰਾਂਗੇ ਨਾਲੇ ਸ਼ੌਕ ਹੁੰਦਾ ਬੰਦੇ ਨੂੰ ਨਵੇਂ-ਨਵੇਂ ਸੂਟ ਪਾ ਕੇ ਜਾਨ ਦਾ ਅਪਨਾ ਹੈਨਾ
ਹਾਂਜੀ- ਹਾਂਜੀ -ਹਾਂਜੀ, ਠੀਕ ਏ ਜੀ ਠੀਕ ਏ ਜੀ
ਟੇਲਰ ਵੀ ਨਾਲ ਈ ਏ ਐਥੇ, ਤੁਸੀਂ ਦੱਸੋ ਤੁਆਡੇ ਓਥੇ ਕੋਈ ਟੇਲਰ ਐ ਤੇ
ਹਾਂਜੀ- ਹਾਂਜੀ, ਹੈਗਾ ਪੈੰਜੀ ਜੀ ਸਾਡੇ ਚੌਂਕ ਤੇ ਹੀ ਹੈਗਾ, ਕੋਈ ਗੱਲ ਨੀ ਪੈੰਜੀ ਜੀ ਓ ਤਾਂ ਮੈਂ ਕਰ ਲਾਂਗੀ ਅਪਨੇ ਆਪ ਐਡਜਸਟ ਤੁਸੀਂ ਮੈਨੁ ਵੈਸੇ ਤੇ ਓ ਅਨਸਟੀਚਿੰਗ ਸੂਟ ਵਗੈਰਾ ਲੈ ਦੇਨਾ ਮੈਨੁ ਥੋੜੀ ਸਮਝ ਨੀ ਨਾ, ਮੈਂ ਕਿਆ ਚੱਲ ਕੋਈ ਨਾਲ ਸਾਥ ਓਹੀ ਨਾ ਫੇਰ ਬੰਦੇ ਨੂੰ ਸਮਝ ਆ ਜਾਂਦੀ ਏ
ਅਪਨੀਆਂ ਸਮਝ ਦੀ ਕੀ ਗੱਲ ਏ, ਅਪਣਾ ਏਕ ਵਦੀਆ ਤੋਂ ਵਦੀਆ ਕੱਪੜਾ ਵੇ ਉਨਾਂ ਕੋਲ ਜੇੜੀ ਦੁਕਾਨ ਮੈਂ ਦੱਸ ਕੀਤੀਆਂ ਕੱਠੇ ਚੱਲਨੇ ਆ ਅਸੀਂ ਸਗੋਂ, ਹੈਂ ਅਪਨਾ ਤਿਆਰੀ ਬਨਾਲੋ ਤੁਸੀਂ, ਕੱਲ ਈ ਚੱਲਨੇ ਆ ਸ਼ਾਮੀ ਗੁੜੀਆਂ ਨੂੰ ਵੀ
ਹਾਂਜੀ ਪੈੰਜੀ ਹਾਂਜੀ, ਆਵਾਜ਼ ਬੜੀ ਘੱਟ ਆ ਰੀ ਏ ਪੈੰਜੀ ਜੀ ਪਤਾ ਨੀ ਕਿ ਓ ਫੋਨ ਇਚ ਮੇਰੀ ਦਿੱਕਤ ਹੈਗੀ ਏ, ਪਤਾ ਨੀ ਆਵਾਜ਼ ਈ ਬਹੁਤ ਘੱਟ ਏ
ਓ ਨਾ ਥੋੜਾ ਨੈਟ ਨੈੱਟਵਰਕ ਇਸ਼ੂ ਹੋ ਜਾਂਦੈ, ਇਸ ਕਰਕੇ ਹੋ ਰਿਆ ਐਵੇਂ
ਹਾਂਜੀ-ਹਾਂਜੀ-ਹਾਂਜੀ, ਠੀਕ ਐ, ਹਾਂਜੀ, ਹਾਂਜੀ ਪੈੰਜੀ ਜੀ
ਤੇ ਨਾਲੇ ਮੈਂ ਤੁਆਨੁ ਦੱਸਨੀ ਆ ਅਪਨਾ ਅਸੀਂ ਸੂਟ ਵੀ ਸਵਾ ਲੈਨੇ ਆ ਦੋ-ਚਾਰ ਨਾਲੇ ਜੇੜਾ ਤੁਸੀਂ ਟੇਲਰ ਦੱਸਦੇ ਓ ਜਾਦਾ ਟੈਮ ਤਾਂ ਨੀ ਲਾਏ ਓ ਸੀ ਦੇਗਾ ਸੂਟ, ਹੈਨਾ ਦੋ ਦਿਨਾਂ ਤੱਕਨ
ਟ੍ਰੇਲਰ ਤਾਂ ਐ ਦੇ ਕੇ ਆਓ, ਪੰਦਰਾਂ-ਪੰਦਰਾਂ ਦਿਨ ਸੂਟ ਨੀ ਦੇਂਦਾ ਬਸ ਐ ਦਿੱਕਤ ਹੋ ਜਾਂਦੀ ਏ। ਓ ਮੇਰੀ ਸੁਨਦਾ ਈ ਨੀ ਮੈਂ ਉਨੂੰ ਕੈਂਨੀ ਆ ਨਾ ਮੈਨੂੰ ਬਹੁਤ ਜਲਦੀ ਚਾਈਦੈ, ਮੈਂ ਜਾਨਾ ਹੁੰਦੈ ਓ ਤਾਂ ਵੀ ਨੀ ਸੂਟ ਦੇਂਦਾ ਮੇਰਾ
ਨਈ- ਨਈ ਕੋਈ ਨੀ ਜੀ, ਫੇਰ ਐ ਮੇਰੇ ਨਾਲ ਈ ਗੁਵਾਂਢਨ ਰੈਂਦੀ ਜੇ ਇੱਕ-ਦੋ ਦਿਨਾਂ ਚ ਸੂਟ ਸੀ ਦੇਗੀ ਏਦੇ ਕੋਲ ਸਵਾਂਨੇ ਆ ਨਾ ਅਸੀਂ ਸੂਟ ਵੀ, ਨਾਲੇ ਮੈਂ ਤੁਆਡੇ ਰੇਟ ਰੇਟ ਵੀ ਬਨਵਾ ਦਾਂਗੀ
ਹਾਂਜੀ-ਹਾਂਜੀ ਅਸੀਂ ਬਾਹਨੇ ਤੁਹਾਡੇ ਘਰ ਵੀ ਆਵਾਂਗੀ ਸੂਟ ਵੀ ਸਵਾ ਜਾਵਾਂਗੀ ਸਹੀ ਗੱਲ ਆ ਕੇ ਬਹੁਤ ਵਦੀਆ ਗੱਲ ਕੀਤੀ ਤੁਸੀਂ ਤਾਂ
ਤੁਸੀਂ ਵੀਰ ਜੀ ਦਾ ਨੰਬਰ ਭੇਜਣਾ ਮੈਨੂੰ ਮੈਂ ਇਨਾਂ ਦੀ ਗੱਲ ਕਰਾਵਾਂਗੀ ਉਨਾਂ ਨਾਲ ਉਨਾਂ ਨੂੰ ਮਨਾ ਲੈਣਗੇ ਨਾਲੇ
ਤੇ ਚਾਹੇ ਤੁਸੀ ਗੱਲ ਕਰੋਗੇ ਕੀ ਪਤਾ ਤੁਹਾਡੇ ਗੱਲ ਮੰਨ ਜਾਣ ਹਾਂਜੀ।
ਹਾਂਜੀ ਨਾਲ ਅਸੀ ਹਜ਼ੂਰ ਸਾਹਿਬ ਚੱਲਨੇ ਆਂ ਉਨਾਂ ਨੂੰ ਮਨਾ ਲੈਂਣੇ ਆਂ। ਨਾ ਅੰਮ੍ਰਿਤਸਰ ਦਾ ਅਗਲੀ ਵਾਰੀ ਟਰਿਪ ਬਣਾ ਲਾਂਗੇ ਕੋਈ ਗੱਲ ਨਈ।
ਹਾਂਜੀ-ਹਾਂਜੀ
ਨਾਲੇ ਆਪਣਾ ਸੁਣੋ ਦਸ ਦਿਨ ਦਾ ਟ੍ਰਿਪ ਹੋਏਗਾ ਜੇ। ਦੋ ਦਿਨ ਤਾਂ ਆਂਦੇ ਜਾਂਦੇ ਈ ਲੱਗ ਜਾਂਦੇ ਨੇ ਨਾ ਟ੍ਰੇਨ ਤੋਂ
ਹਾਂਜੀ
ਹੈਂ ਦੋ ਦਿਨ ਆਂਦੇ ਜਾਂਦੇ ਟ੍ਰੇਨ ਤੋਂ ਲੱਗਣਗੇ ਆਪਣਾ ਏ ਸੀ ਆਲੀ ਬੁੱਕ ਕਰਾਣੇ ਆਪਣੀ ਟ੍ਰੇਨ ਅਸੀ ਤੇ ਦਸ ਦਿਨ ਦਾ ਟ੍ਰਿਪ ਹੋਏਗਾ। ਚਾਰ ਪੰਜ ਦਿਨ ਉੱਥੇ ਰੁਕ ਕਾਂਗੇ ਫਿਰ ਦੋ ਦਿਨ ਵਾਪਸੀ ਆ ਜਾਂਗੇ ਆਪਣਾ ਸਾਰੇ ਗੁਰਦੁਆਰੇ ਮੱਥਾ ਟੇਕ ਕੇ। ਸਾਰਾ ਆਪਣੀ ਗਾਗਰ ਦੀ ਸੇਵਾ ਸਾਰਾ ਕੁਛ ਆਪਣਾ ਦਰਸ਼ਨ ਦੁ ਸ਼ਨ ਕਰਕੇ ਆਰਾਮ ਨਾਲ ਆਵਾਂਗੇ ਠੀਕ ਐ ਦੋਨੋ ਬੱਚਿਆਂ ਨੂੰ ਆਪਣੇ ਤਿਆਰ ਕਰ ਲੈਣਾ ਤੁਸੀ
ਹਾਂਜੀ-ਹਾਂਜੀ
ਤੇ ਗੱਲ ਫਾਈਨਲ ਰੱਖਣਾ ਹੁਣ ਪੱਕਾ ਰੱਖਣੀ ਏ ਤੁਸੀਂ ਗੱਲ ਮਨਾ ਨਈ ਕਰਨਾ ਮੈਨੂੰ ਵੇਖੋ ਮੈਂ ਤੁਹਾਡੇ ਨਾਲ ਕੀਤੀ ਅਸੀ ਹੁਣ ਜਾਣਾ ਜਰੂਰ ਠੀਕ ਏ ਨਾ ਜੀ।
ਹਾਂਜੀ-ਹਾਂਜੀ-ਹਾਂਜੀ।
ਬਾਕੀ ਕੋਈ ਟੈਂਸ਼ਨ ਨਈ ਲੈਣੀ ਸੂਟਾਂ ਦੀ ਸ਼ੋਪਿੰਗ ਦੀ ਓ ਤਾਂ ਮੈਂ ਵੀ ਕਰਨੀ ਹੈ ਜੀ ਅਸੀਂ ਕੱ ਕੱਠੇ ਚੱਲਾਂਗੇ ਸ਼ੋਪਿੰਗ ਵੀ
ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਠੀਕ ਐ ਜੀ ਬਾਕੀ ਤੁਸੀ ਮੈਨੂੰ ਨੰਬ ਭੇਜੋ ਇਨਾਂ ਦਾ ਮੈਂ ਇਨਾਂ ਨਾਲ ਗੱਲ ਕਰਾਣੀ ਆਂ ਵੀਰ ਜੀ ਦਾ ਨੰਬਰ ਭੇਜਿਓ ਮੈਂ ਇਨਾਂ ਨਾਲ ਗੱਲ ਕਰਾਂਣੀ ਆਂ। ਠੀਕ ਏ ਜੀ। ਹਾਂਜੀ ਬਾਕੀ ਵਟਸਐਪ ਤੇ ਮੈਨੂੰ ਮੈਸੇਜ ਕਰ ਦੇਣਾ ਇੱਕ ਵਾਰੀ ਤੁਹਾਡਾ ਨੰਬਰ ਵੀ ਆ ਜਾਏਗਾ ਮੇਰੇ ਕੋ ਕਲ ਵਟਸਐਪ ਵਾਲਾ ਸ਼ਾਇਦ ਚੱਲਦਾ ਨਈ ਨਾ ਤੁਡਾ
ਹਾਂਜੀ-ਹਾਂਜੀ
ਠੀਕ ਏ ਜੀ ਠੀਕ ਏ ਸਤਿ ਸ਼੍ਰੀ ਅਕਾਲ ਹੋਰ ਆਪਣਾ ਧਿਆਨ ਰੱਖਣਾ ਮੈਨੂੰ ਪੱਕਾ ਦੱਸ ਦੇਣਾ ਕੱਲ ਤੱਕਣ ਠੀਕ ਏ। ਹਾਂਜੀ ਕਰ ਲਿਆ ਕਰੋ ਤੁਸੀਂ ਫੋਨ ਕੋਈ ਨੀ ਜੇ ਠੀਕ ਏ। ਓਕੇ ਜੀ ਓਕੇ